ਜੀ ਸਤਿ ਸ਼੍ਰੀ
ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਹੋਰ ਵਧੀਆ ਭੈਣ ਜੀ ਸਭ ਵਧੀਆ
ਹਾਂਜੀ ਬਸ ਕੁਛ ਨੀ ਹੁਣ ਬਸ ਥੋੜਾ ਡੀਨਰ ਦੀ ਤਿਆਰੀ ਕਰਨੀ ਦਸ ਮਿੰਟ ਤੱਕ ਮੈਂ ਕਿਹਾ ਚੱਲ ਤਨਵੇਕ ਕਰ ਦੇਈਏ ਕੋਲ, ਆਂ ਗੱਲਬਾਤ ਕਰ ਲਈਏ ਫਿਰ। ਕਰਨ ਲੱਗੀ ਸੀ, ਬਸ।
ਅੱਛਾ, ਅੱਛਾ ਹੋ ਸੁਣੋ ਘਟ ਪਰ
ਮਕਾਨ, ਹਾਂਜੀ -ਹਾਂਜੀ ਸਭ ਵਧੀਆ, ਠੀਕ ਆ, ਗਰਮੀ ਤੇ ਅੱਜ ਕਾਫ ਹਾਂ। ਗਰਮੀ ਦੀਆਂ ਮੌਜਾਂ ਲੱਗੀ ਰਿਆਂ, ਇਹ ਤੇ ਹੈ। ਹਾਂਜੀ, ਗਰਮੀ ਚ ਬਸ ਸਾਰਾ ਦਿਨ ਚੱਲਦਾ ਰਹਿੰਦਾ, ਹਾਂਜੀ।
ਹੋਰ ਕੀ, ਕੁਛ।
ਕੱਲ ਫਿਰ, ਮੌਸਮ ਥੋੜਾ ਠੀਕ ਗਰਮੀ ਚ ਬਸ ਅੱਜ- ਕੱਲ੍ਹ ਤੁਹਾਨੂੰ ਪਤਾ, ਬੱਚਿਆਂ ਨੂੰ ਛੁੱਟੀਆਂ, ਛੁੱਟੀਆਂ ਹੈਗੀਆਂ ਬੱਚਿਆਂ ਨੂੰ ਬਸ। ਕੁਛ ਨਾ ਕੁਛ ਉਹਨਾਂ ਦਾ ਚੱਲਦਾ ਰਹਿੰਦਾ, ਖਾਣ ਲਈ ਵੀ, ਤੇ ਪੀਣ ਲਈ ਵੀ।
ਖਾਣ ਅਸੀਂ ਤੇ ਰੋਜ਼ ਨਵਾਂ ਮੰਗਦੇ ਹੋਣਗੇ
ਹਾਂਜੀ -ਹਾਂਜੀ, ਰ ਰੋਜ਼ ਨਵੀਂ ਨਵੀਂ, ਹੋਰ ਰੋਜ਼। ਨਵੀਂ ਬ੍ਰੇਕਫਾਸਟ ਤੇ ਜੇ ਨਵਾਂ ਹੀ ਚਾਹੀਦਾ ਨਾ, ਹਰ ਚੀਜ਼ ਰੋਜ਼। ਕਦੀ ਕੋਈ ਚਿੱਲਾ ਹੋ ਗਿਆ। ਕਦੀ ਢੋਕਲਾ ਹੋ ਗਿਆ, ਕਦੀ ਉਹ ਇਡਲੀ ਹੋ ਬਈ ਕੁਛ ਨਾ ਕੁਛ ਇਹੀ, ਪਨੀਰ ਫ ਹਾਂ, ਬਸ ਉਹ ਵੀ ਉਹ ਫਿਰ ਹਾਂਜੀ। ਹਾਂ ਇਹ ਵੀ ਹੁੰਦਾ ਹਫ਼ਤੇ ਚ, ਇੱਕ ਵਾਰੀ ਤੇ ਇੱਕ ਬਣਦਾ ਹੀ ਇੱਕ ਚੀਜ਼, ਹੈ ਪਰੌਂਠੇ
ਹਮ ਇਹ ਤੇ ਬਣਾਣੇ ਏ ਹੁਣ, ਕੀ ਕਰੀਏ ਕੁਛ ਸਮਝ ਹੀ ਨਹੀਂ ਆਉਂਦਾ ਕੀ ਬਣਾਓ?
ਹਾਂ ਗਰਮੀ ਚ ਥੋੜਾ ਹੈਵੀ ਹੋ ਜਾਂਦਾ ਹਾਂਜੀ ਫਿਰ ਇਹ ਹੈ ਕਿ, ਥੋੜਾ ਬ੍ਰੇਕ ਉਹ ਲੰਚ ਦਾ ਥੋੜਾ ਲਾਈਟ ਹੋ ਜਾਂਦਾ। ਜਦੋਂ ਐ ਜਿਹੜੀ ਹੈਵੀ ਚੀਜ਼ ਬਣਾ ਲੋੋ। ਬ੍ਰੇਕਫਾਸਟ 'ਚ'
ਹਮ ਅੱਜ ਮੈਂ ਵੀ ਸੋਚਿਆ ਸੀ, ਕਰੇਲੇ ਬਣਾਈਏ ਬੱਚੇ ਕਹਿੰਦੇ ਨਾ ਨਮ ਨੀ ਖਾਤੇ ਆ, ਮੈਂ ਕਿਹਾ ਨ ਖਾਂਦੇ ਨਾ ਖਾਓ। ਅਸੀਂ
ਹਾਂ ਨਹੀਂ ਸਾਨੂੰ ਤਾਂ ਚੰਗੇ ਲੱਗਦੇ ਹਨ ਹ, ਫਿਰ ਆਲੂ ਪਾ ਲੈਦੇਸੀ ਹਾਂਜੀ। ਹਾਂਜੀ ਹਾਂ, ਆ ਮੈਂ ਵੀ ਤੁਹਾਡੇ ਕੋਲ ਵੇਖੇ ਸੀ ਨਾ, ਹਾਂ ਮੈਂ ਵੀ ਤੁਹਾਡੇ ਕੋਲ ਵੇਖੇ। ਸੀ ਮੈਂ ਵੀ ਤੁਸੀਂ ਆਲੂ ਪਾਉਂਦੇ ਹੋ ਨੇ ਤੇ ਮੈਂ ਵੀ ਉਦੋਂ ਦੇ ਆਲੂ ਪਾਨੀਂ ਆਂ। ਤੇ ਬੱਚੇ ਵਾਕਈ ਆਲੂ ਖਾਂਦੇ ਆ।
ਬਹੁਤ ਸਵਾਦ ਲੱਗਦੇ ਨੇ ਆਲੂ ਦੇ ਵਿੱਚ ਪਾ ਕੇ ਨਾ, ਸੁੱਕਾ ਮਸਾਲਾ ਪਾ ਦਿੰਦੇ ਹਾਂ, ਅ ਖਟਾਈ, ਸੁੱਕਾ ਧਨੀਆ, ਔਰ ਲੂਣ ਮਿਰਚ ਦੀ ਤੋਫ ਮੈਂ ਪਾ ਕੇ ਨਾ,
ਹੂੰ, ਮਸਾਲਾ ਐਹੀ ਕਰੇਲਿਆਂ ਚ ਭਰਦੀ ਆ, ਅੱਛਾ, ਅੱਛਾ, ਭਰਦੇ ਔ ਤੁਸੀਂ ਏ ਮਸਾਲਾ ਸਾਰਾ। ਅੱਛਾ। ਕਰੇਲੇ ਚ ਤੁਸੀਂ ਮਤਲਬ ਪਿਆਜ ਵਾਲਾ ਮਸ ਮਸਾਲਾ ਵੀ ਭਰਦੇ ਹੋ ਜਾਂ
ਨਹੀਂ ਨਹੀਂ। ਏਹੀ ਸੁੱਕਾ-ਸੁੱਕਾ- ਸੁੱਕਾ-ਸੁੱਕਾ, ਐਹੀ ਸੁੱਕਾ ਅਮਚੂਰ ਵਗੈਰਾ ਭਰ ਕੇ ਨਾ
ਅੱਛਾ ਅੱਛਾ, ਠੀਕ ਏ, ਮੈਂ ਤਾਗੇ ਵੀ ਪਹਿਲੇ ਬੰਣਦੀ ਸੀ ਤਾਗੇ ਹੁਣ ਧਾਗੇ ਵੀ ਨੀ ਬੰਣਦੀ। ਅੱਛਾ, ਅੱਛਾ, ਮੈਂ ਕਿਆ ਅੱਜ ਕੱਲ ਪਾਣੀ ਰੈ ਜਾਂਦੈ ਮੇਰੇ ਕ ਆਹੋ ਵੈਸੇ ਅੱਛਾ ਲੱਗਦੈ, ਹਾਂ ਔ ਸਹੀ ਲੱਗਦੈ, ਔ ਪੋਲੇ ਬਣਦੇ ਆ, ਓਹ ਨੀਤੇ ਬਿਲਕੁਲ ਕਈ ਬਿਲਕੁ ਕੂਲ ਈ ਔ ਕਰ ਲੈਂਦੇ ਨਾ ਸਾੜ ਲੈਂਦੇ ਔ ਨੀ ਸਵਾਦ ਲੱਗਦੇ, ਮੈਨੂੰ ਆਪ ਨੀ ਓ ਸਵਾਦ ਲੱਗਦੇ, ਬੜੇ ਐਂਜ
ਮੈਂ ਐ ਵੱਲੇ ਬਣਾਣੀ ਆਂ ਸਾਰੇ ਬੱਚੇ ਖੁਸ਼ ਹੋ ਕੇ ਅਸੀਂ ਖਾਂਣੇ ਆਂ, ਮੇਰਾ ਬੇਟਾ ਖਾਂਦੈ, ਹੂੰ।
ਪੋਲੇ ਪੋਲੇ ਕਰੇਲੇ ਨਾ ਔ ਸਵਾਦ, ਹਾਂਜੀ, ਹਾਂ ਨਹੀਂ ਮੈਂ ਵੀ ਤੁਹਾਡੇ ਖਾਧੇ ਦੇ ਇੱਕ ਦੋ ਵਰੀ ਮਨੂੰ ਵੀ ਬੜੇ ਪਸੰਦ ਬੜੀ ਅੱਛੇ ਬਣੇ ਦੇ ਆਲੂ ਵਾਲੀ ਤੇ ਮੈਂ ਤੁਹਾਡੇ ਕੋਲ ਸਿੱਖੀ ਦੀ ਕੜੇ ਹਾਂ ਹਾਂਜੀ ਹੂੰ ਹਾਂਜੀ, ਅੱਛਾ ਮਤਲਬ ਕਰੇਲੇ ਤੁਸੀਂ ਛਿਲ ਵਗੈਰਾ ਕੇ ਤੇ ਫੇਰ ਉਹ ਲਖਦੇ ਵੀ ਉਹ ਨਮਕ
ਨਾ-ਨਾ, ਉਹ ਸਭ ਵੀ ਧੋ ਧਾ ਕੇ ਅੱਛੀ ਤਰ੍ਹਾਂ ਮੋਟਾ ਮੋਟਾ ਪਿਆਜ ਕੱਟ ਲਏ ਦੋ ਤਿੰਨ ਪਿਆਜ ਮੋਟੇ ਮੋਟੇ ਕੱਟ ਕੇ
ਹਾਂਜੀ, ਔ ਜੇੜਾ ਹਰਾ ਵਾਲਾ ਛਿੱਲਣ ਲਾਣੀ ਆ ਔਦਾ ਕਰੇਲਿਆਂ ਦਾ, ਹਾਂਜੀ। ਉਹਨਾਂ ਨੂੰ ਨਿਚੋੜ ਕੇ ਚੰਗਾ ਧੋ ਕੇ, ਹਾਂਜ ਧੋਕੇ ਹਾਂਜੀ, ਅੱਛਾ-ਅੱਛਾ, ਫਿਰ ਪਹਿਲੇ ਕਰੇਲੇ ਤੱਲ ਲੲੇ, ਆਲੂ ਤੱਲ ਕੇ ਕੱਢ ਲੇ, ਹਾਂਜੀ, ਹਾਂਜੀ, ਹਾਂਜੀ‌ ਅੱਛਾ, ਫਿਰ ਬਾਦ ਨੂੰ ਮੈਂ ਉਹ ਸਾਰਾ ਓਹਦਾ ਚੂਰਾ ਭੁੰਨ ਕੇ ਹਾਂਜੀ ਨਾਲ ਈ ਪਿਆਜ ਪਾ
ਫਿਰ ਓਹਦੇ ਉੱਤੇ ਫਿਰ ਔ ਮਸਾਲਾ ਪਾਤਾ ਜਿਹੜਾ ਮੈਂ ਤੁਹਾਨ ਦੱਸਿਆ ਨਾ ਕਰੇਲਿਆਂ ਦੇ ਵਿੱਚ ਭਰਦੇ ਆ, ਓਹ ਆਲਾ ਮਸਾਲਾ ਫਿਰ ਥੋੜਾ ਧੂੜ ਦਿੱਤ ਪਾਤਾ ਵਿੱਚ ਥੋੜ੍ਹੀ ਜੀ ਅੱਧੀ ਚਮਚ ਖੰਡ ਪਾਤੀ, ਉਹ ਚੂਰੇ ਚ ਹੀ।
ਅੱਛ ਫਿਰ ਉਹਨੂੰ ਅੱਛੀ ਤਰ੍ਹਾ ਕਰਕੇ, ਫਿਰ ਆਲੂ ਔਰ ਕਰੇਲੇ ਵਿੱਚ ਹੀ ਪਾ, ਅੱਛਾ, ਹਾਂਜੀ, ਅੱਛਾ ਕਰੇਲਿਆਂ ਚ ਮਸਾਲਾ ਵੀ ਭਰ ਲੈਣਾ, ਮਸਾਲਾ ਭਰਣੈ ਕਰੇਲਿਆਂ ਚ।
ਉਹ ਵਾਲਾ ਭਰਦੇ ਆ ਨਾ ਆ ਸੁੱਕਾ ਔ ਤਾ ਤਲ ਕੇ ਪਰੇ ਕੱਢ ਲਿੱਤੇ ਕਰੇਲੇ, ਆਲੂ ਵੀ ਤਲ ਕੇ ਕੱਢ ਲੇ ਫੇਰ ਜਦ ਏ ਚੂਰਾ ਸਾਰਾ ਮੈਂ ਭੁਨ ਲਿਆ ਪਿਆਜ ਪਾ ਕੇ ਉਹ ਕੱਚਾ ਕੱਚਾ ਜਿਆ ਪਿਆਜ ਰੈ ਜਾਣ ਬੜਾ ਸੋਹਣਾ
ਹਾਂਜੀ।
ਬ ਖਾ ਲੋ ਫਿਰ ਰੋਟੀ ਨਾਲ ਖਾਓ ਪੋਲੇ ਪੋਲੇ ਕਰੇਲੇ ਔਰ ਆਲੂ ਇੰਨੇ ਸਵਾਦ
ਹਾਂ ਖਾਣੇ ਨੀ ਸਵਾਦ ਹੁੰਦੇ ਉਹਦੇ ਆਲੂ ਤਾਂ ਮੈਂ ਵੀ ਹੁਣ ਪਾਉਦੀ ਹ ਨਾ ਆਲੂ ਬੱਚਿਆਂ ਨੂੰ ਥੋੜਾ ਹੋ ਜਾਂਦਾ ਨਾ ਫਿਰ ਹੁੰਦਾ ਨੇ ਤੇ ਦੋ ਦੋ ਚੀਜ਼ਾਂ ਬਣਾਓ ਵੈਸੇ ਲੰਘ ਜਾਂਦੇ ਚਲੋ ਦੋ ਤਿੰਨ ਦਿਨ ਅਤੇ ਨਿਕਲ ਵੀ ਜਾਂਦੇ ਕਰੇਲੇ ਐਸੀ ਚੀਜ਼ ਰੱਖ
ਹਾਂ ਫ੍ਰਿਜ ਰੱਖ ਦੋ ਫੇਰ ਖਾਓ ਬਣਾਓ ਬੜਾ ਅੱਛਾ ਲੱਗਦਾ ਮੈਂ ਤੇ ਹਾਂਜੀ ਇਸ ਤਰ ਹੀ ਮੈਂ ਬਣਾਦੀ ਹਾਂ ਮੇਰੇ ਕਰੇਲੇ ਸਭ ਨੂੰ ਪਸੰਦ ਹੈ ਬੇਟੀ ਦਾ ਉਧੋਂ ਫੋਨ ਆਉਂਦਾ ਹੈਗਾ ਉਹਦੀ ਸੱਤ ਸੌ ਰੱਖ ਕਨ ਗ ਬੜੇ ਦਿਨ ਮੰਮੀ ਨੂੰ ਕਹਿ ਆਪਣੀ ਤੇ ਮੈਨੂੰ ਕਰੇਲੇ ਬਣਾ ਕੇ ਭੇਜੋ ਫਿਰ ਮੈਂ ਕਿੱਲੋ ਦੋ ਦੋ ਕਿੱਲੋ ਬਣਾ ਕੇ ਉਹਨਾਂ ਨੂੰ ਭੇਜਦੀ ਹ ਉਹਨਾਂ ਦੇ ਸਾਰੇ ਬਲਾਦਰੀ ਦੇ ਕੋਲ ਰਹਿੰਦੇ ਨੇ ਹਾਂ ਬਸ ਉਹ ਫੇਿਰ ਸਾਰੇ ਕਰੇਲੇ ਕਹਿੰਦੀ ਮੰਮੀ ਸਾਰਿਆਂ ਨੂੰ ਕੁੜੀ ਦੇ ਘਰ ਵੀ ਭੇਜਦੇ ਨੇ ਮਾਮੇ ਰਹਿੰਦੇ ਨੇ ਕੋਲ ਉਹਨਾਂ ਦੇ ਘਰ ਵੀ ਸਾਰੇ ਖਾਂਦੇ ਨੇ ਕਹਿੰਦੇ ਉਹ ਕਰੇਲੇ ਨੀ ਆ ਮਾਰੇ ਮੂੰਹਸੇ ਨਿਕਲਦੇ ਆ ਸਵਾਦ ਇਤਨੇ ਹੈ ਉਹ
ਦੇੇਵਨੀ ਕਈਆਂ ਕੋ ਹੋ ਜਾਂਦਾ ਨਾ ਚੀ ਬਣਾੇ ਵੀ ਨੀ ਆਦੇ ਹਾਂਜੀ ਦੁਬਈ ਗਲੂ ਅਾ ਦੁ ਲ ਗ ਅਛਾ ਚਲੋ ਤੇ ਬਲੀ ਵੀ ਆਏਗੀ ਕਰੇਲੇ ਖ ਇੱਕ ਗੱਲ ਹਾਂ ਮੇਥੀ ਆਲੂ ਵੀ ਸਵਾਦ ਬਣ
ਹੁਲ
ਪਤਾ ਮੈਨੂੰ ਹਮ
ਨਹੀਂ ਪਤਾ ਉਹ ਗੋਲ ਗੋਲ ਜੇ ਪੱਤੇ ਹੁੰਦੇ ਨੇ ਮੋਟੇ ਮੋਟੇ ਖੱਟੇ ਖੱਟੇ ਹੁੰਦੇ ਨੇ ਉਹ
ਨਹੀਂ ਨਹੀਂ ਮੈਨੂੰ ਸਾਡੇ ਇੱਧਰ ਪਤਾ ਨੀ ਹੈਦਾ ਕਿ ਨਹੀਂ ਹੁੰਦਾ ਜਾਂ ਕੁਛ ਹੋਰ ਕਹਿੰਦੇ ਹੋਣਗੇ ਉਹਨੂੰ ਹਾਂ ਗਰ ਅੱਛਾ ਅੱਛਾ ਨਹੀਂ ਪਤਾ ਨੀ ਫੇਰ ਅੱਜ, ਏਧਰ ਕੁਜ ਹੋਰ ਕਹਦੇ ਹੋਨੇ ਨਾ।
ਨਹੀਂ, ਕੁਲਫ਼ਾਂ ਈ ਬੋਲਦੇ ਉਨੂੰ।
ਨਈ, ਨਈ, ਸਾਡੇ ਨਈ ਏਧਰ ਹੁੰਦਾ। ਸਬਜ਼ੀ, ਟਾਈਪ ਹੀ ਹੁੰਦਾ ਉਹ ਵੀ।
ਸਾਗ
ਹੁੰ ਹ ਠੀਕ ਆਹ ਨਾ ਫਿਰ ਇੱਧਰ ਹੋਏਗੀ ਨੇ। ਹੋ। ਚਲੋ ਹੁਣ ਕਦੀ ਆਵਾਂਗੇ ਤੁਹਾਡੇ ਕੋਲ ਤੇ ਫਿਰ ਹਾਂ ਫਿਰ ਆਣਾ ਫਿਰ ਪਤਾ ਹਾਂਜੀ ਅੱਛਾ। ਚਲੋ ਵਧੀਆ ਠੀਕ ਹੈ ਹਾਂਜੀ ਹਾਂਜੀ, ਆਹ ਫਿਰ ਹੁੰਦਾ ਨਾ ਕੁੜੀਆਂ ਨੂੰ ਵੈਸੇ ਹੀ ਹੁੰਦਾ ਮਾਂ, ਦੇ ਹੱਥ ਦੀ ਚੀਜ਼ ਵੈਸੇ ਹੀ ਸਵਾਦ ਹੁੰਦੀ। ਹਾਂਜੀ ਹਾਂ ਨਹੀਂ ਉਹ ਸਵਾਦ ਮਿਲਦਾ ਵੀ ਨਈ ਨਾ। ਹੋਰ ਨੀ ਸਵਾਦ ਮਿਲਦਾ ਕਿਤੇ ਨਹੀਂ ਬਣਦਾ ਨਹੀਂ ਬਣ ਸਕ ਦਿਲ ਹੁੰਦੀ ਨਾ ਗੱਲ ਦਿਲ ਨਾਲ ਬਣਾਓ ਤੇ ਆਪਣੇੀ
ਹ ਸਹਿਜ ਨਾਲ ਬਣਾਓ ਤੇ ਚੀਜ਼ ਬਹੁਤ ਅੱਛੀ ਬਣਦੀ ਹੈ ਤੇ ਜਿਸਰ ਮਰਜ਼ੀ ਬਣਾ ਲਓ
ਹਾਂ, ਉਹ ਤੇ ਹੈ, ਉਹੀ ਚੀਜ਼ ਹਾਂ ਹਾਂਜੀ, ਹਾਂ ਇਹ ਤੇ ਵੇਖਿਆ ਮੈਂ ਬੜੀ ਵਾਰੀ ਹਾਂ, ਬੜੀ ਵਾਰੀ ਅਜਮਾਇਆਂ ਮੈ, ਹਾਏ ਏ ਤੇ ਬੜੇ - ਹਾਂਜੀ, ਹਾਂਜੀ। ਥੋੜੀ ਚੀਜ਼ ਵੀ ਖਤਮ ਨੀ ਹੋਏਗੀ, ਹਜੀਜੀ ਹਾਂਜੀ ਸ ਹਾਂ ਕੜੀ ਤੇ ਹੁੰਦੀ
ਜੁਆਇੰਟ ਫੈਮਲੀ ਹੈਗੀ ਹੈ, ਹਾਂ ਤੇ ਉਹ ਚੀਨਾ ਨੂੰ ਤਾਂ ਮੈਂ ਫੋਨ ਕਰ ਦਾਂਗੀ, ਬੇਟਾ ਤੂੰ ਕੁਛ ਬਣਾਈ ਨਾ।
ਹਾਂ, ਹਾਂ, ਠੀਕ ਏ। ਹਾਂ, ਚਲੋ ਹਾਂ ਚਲੋ ਵਧੀਆ ਲੱਗਦਾ । ਰਾਤ ਗੜ ਹ ਆਏ ਤਾ ਜ਼ਿਆਦਾ ਬੰਦੇ ਆ। ਦੋਨੋ ਟਾਈਮ ਖਾ, ਲੈਂਦੇ ਆ, ਬੱਚੇ ਖੁਸ਼ ਹੋ ਕੇ। ਸਾਡੇ ਵੀ ਇਸ ਤਰ੍ਹਾਂ ਹੀ ਏ। ਹਾਂਜੀ ਹਾਂਜੀ ਚਲੋ ਵਧੀਆ ਹੈ ਵੀ ਹਾਂਜੀ ਤੁਸੀਂ ਕੀ ਕੀ ਬਣਾ ਲੈਂਦੇ ਆ ਅਸੀਂ ਅਸੀਂ ਬਣਾ ਲਈ ਦਾ ਬਸ ਜੋ ਬੱਚਿਆਂ ਨੂੰ ਪਸੰਦ ਹੋਏ ਉਹੀ ਬੋਲਦੇ ਆ ਬਣਾਈ ਦਾ ਫਿਰ ਉਹੀ ਸਭ ਕੁਛ
ਹੂੰ
ਹਮ ਇੱਕ ਤੁਹਾਨੂੰ ਚਿਕਨ ਪਤਾ ਜੱਖਣੀ ਚਿਕਨ ਹੁੰਦਾ ਹੈ ਬਣਾਦੇ ਆ ਦਹੀਂ ਵਾਲਾ ਚਿਕਨ ਉਹ ਮੈਂ ਤਾਨੂੰ ਦੱਸ ਦੱਸਾਂ ਗੀ ਹਾਂ ਕਦੀ ਵਿਹਲਾ ਟਾਈਮ ਮਿਲੇਗਾ ਨਾ ਮੈਨੂੰ ਹੁਣ ਤੇ ਟਾਈਮ ਚਲੋ ਘੱਟ ਤੇ ਜੱਖਣੀ ਵਾਲਾ ਚਿਕਨ ਤਾਨੂੰ ਮੈਂ ਬਣਾਨਾ ਹਾਂ ਦਹੀਂ ਵਾਲਾ ੳਦੋ ਦਸਣਾ ਫੇਰ ਮੈਂ ਬਣਾਵਾ ਗੀ ਹਜੀ ਹਾਂਜੀ ਹਾਂਜੀ ਆਹੋ ਬੜਾ ਉਹ ਵੀ ਬੜ ਲਾਈਟ ਜੀ ਵਧੀਆ ਬੰਨਦਾ ਬਸ ਬਸ ਬਸ ਠੀਕ ਠੀਕ ਹਾਂਜੀ ਸਤਿ ਸ੍ਰੀ ਅਕਾਲ ਚੰਗਾ ਜੀ ਸਤਿ ਸ੍ਰੀ ਅਕਾਲ। ਹਾ ਸਤਿ ਸ੍ਰੀ ਅਕਾਲ ਜੀ